ਅਕਾਲ ਜੀ।
ਸਸ ਸ਼੍ਰੀ ਅਕਾਲ ਜੀ। ਹੋਰ ਕੀ ਹਾਲ-ਚਾਲ ਐ?
ਵਧੀਆ ਜੀ, ਤੁਹੀਂ ਸੁਣਾਓ?
ਬਸ ਠੀਕ ਐ ਜੀ, ਹੋਰ ਘਰ ਸਭ ਵਧੀਆ ਜੀ।
ਸਭ ਵਧੀਆ ਜੀ।
ਚਲੋ, ਵਧੀਆ ਚਾਈਦਾ ਐ।
ਹਾਂਜੀ, ਹੋਰ ਕੀ ਕਰ ਰੇ ਸੀ।
ਕੁਛ ਨੀਂ ਜੀ ਬਸ। ਥੋੜਾ-ਬੋਤਾ ਕੰਮ ਕਰਕੇ ਬੈਠੇ ਸੀ, ਮੈਂ ਕੈਅ ਰੀ ਸੀ ਕਿ ਮੈਂ ਕਿਆ ਪੋਲਿਊਸ਼ਨ ਕਿੰਨਾ ਜਿਆਦਾ ਹੋਇਆ ਪਿਆ।
ਹਾਂ।
ਬਾਰ ਦੋ ਮਿੰਟ ਵੀ, ਮੀਨਜ਼ ਕਿ ਬੈਠਿਆ ਨ੍ਹੀਂ ਜਾਂਦਾ।
ਨਾਂ ਜੀ ਨਾਂ।
ਸਾਅ ਲੈਣ ਚ ਵੀ ਦਿੱਕਤ ਹੁੰਦੀ ਐ।
ਹਾਂਜੀ, ਤੁਸੀਂ ਦੇਖੋ ਪਲਿਊਸ਼ਨ ਦੇ ਆਪਾਂ, ਗੱਡੀਆਂ ਹਰ ਕਿਸੇ ਕੋਲ ਗੱਡੀਆਂ ਨੇਂ।
ਹਂ।
ਠੀਕ ਆ, ਅਸੀਂ ਬਾਜ਼ਾਰ ਤੱਕ ਵੀ ਜਾਣਾ ਤੇ ਓ ਗੱਡੀ ਤੇ ਹੀ ਜਾਵਾਂਗੇ। ਹੈਲੋ।
ਹੈਲੋ।
ਹਾਂਜੀ।
ਹਾਂਜੀ, ਹਾਂਜੀ।
ਦੂਜੀੇ
ਮੈਂ
ਨਹੀਂ ਤ ਹਾਂਜੀ।
ਮੈਂ ਉਹ ਕਹਿ ਰਹੀ ਸੀ, ਮੈਂ ਕਿਹਾ ਹਵਾ ਵਿੱਚ ਕਿੰਨੇ ਜ਼ਿਆਦਾ ਨੁਕਸਾਨ ਦਾਇਕ ਜ਼ਹਿਰੀਲੇ ਤੱਤ, ਹੋ ਗਏ ਨੇ ਕਿ ਜਿਹੜੇ ਜੀਵ- ਜੰਤੂ ਵੀ ਵਿਚਾਰੇ ਪਰੇਸ਼ਾਨ, ਜਿਵੇਂ ਮਰ ਹੀ ਰਹੇ ਨੇ।
ਹਾਂਜੀ।
ਅੱਜ-ਕੱਲ ਤਾਂ ਬਹੁਤ ਜ਼ਿਆਦਾ, ਬੁਰਾ ਹਾਲ ਹੋਇਆ ਪਿਆ।
ਬਿਲਕੁਲ ਜੀ ਬਿਲਕੁਲ, ਸਹੀ ਕਹਿ ਰਹੇ ਹੋ ਤੁਸੀਂ। ਪ੍ਰਦੂਸ਼ਣ ਕਰਕੇ ਹੀ, ਤੇ ਦੇਖੋ ਆਪਾਂ ਨੂੰ ਬਿਮਾਰੀਆਂ ਲੱਗ ਰਹੀਆਂ। ਸਾਹ ਲੈਣ 'ਚ ਪ੍ਰੋਬਲਮ ਐ।
ਉਹੀ ਤਾਂ ਹੈ ਜੀ, ਜਿਵੇਂ ਫੈਕਟਰੀਆਂ ਚੋਂ ਨਿ ਨਿਕਲ ਰਿਹਾ ਧੂੰਆਂ ਗੱਡੀਆਂ ਦਾ ਪ੍ਰਦੂਸ਼ਣ, ਪਰਾਲੀ, ਕੂੜਾ ਬਾਲਣਾ ਇਹ ਤੇ ਨਾਲ ਜ਼ਿਆਦਾ ਫੈਲ ਰਿਹਾ।
ਬਿਲਕੁਲ ਬਿਲਕੁਲ ਜੀ ਇਹ ਤੇ ਹੈ ਹੀ ਐ।
ਹੁਣ ਅੱਜ ਕੱਲ ਹਰੇਕ ਸ਼ਹਿਰ ਚ ਅੱਗੇ ਤਾਂ ਹੁੰਦਾ ਸੀ ਜੀ ਕਿਤੇ ਕਿਤੇ ਬੜੇ ਦੂਰ ਸ਼ਹਿਰ ਤੋਂ ਬਾਹਰ ਹੁੰਦੀਆਂ ਸੀ ਫੈਕਟਰੀਆਂ ਅੱਜ ਸ਼ਹਿਰਾਂ ਚ ਵੀ ਫੈਕਟਰੀਆਂ ਖੋਲੀਆਂ ਹੋਈਆਂ ਨੇ
ਹਾਂਜੀ-ਹਾਂਜੀ ਇਹ ਤੇ ਸਹੀ ਕਹਿ ਰਹੇ ਹੋ ਤੁਸੀਂ ਹੁਣ ਆਪਾਂ ਇਹ ਦੇਖੋ ਸਰਕਾਰ ਨੇ ਜੀ। ਪੁਰਾਣੇ ਗੱਡੀਆਂ ਬੰਦ ਕਰਤੀਆਂ। ਪਰ ਲੋਕੀ ਫਿਰ ਵੀ ਚਲਾਈ ਜਾਂਦੇ ਨੇ ਹੁਣ ਉਹਨਾ ਚੋ ਇੰਨਾ ਧੂਆਂ ਨਿਕਲਦਾ।
ਹਾਂਜੀ ਹਾਂ ਹੁਣ ਪ੍ਰਦੂਸ਼ਣ ਦੀ ਹਾਂਜੀ।
ਹਾਂਜੀ ਕੀ ਕਹਿ ਰਹੇ ਓ ਤੁਸੀਂ?
ਮੈਂ ਕਹਿ ਰਹੀ ਸੀ ਮੈਂ ਕਿਹਾ ਪ੍ਰਦੂਸ਼ਣ ਦੀ ਵੀ ਸਮੇਂ ਸਿਰ ਜਾਂਚ ਕਰਾਉਣੀ ਚਾਹੀਦੀ ਐ।
ਹਾਂਜੀ
ਇਹ ਤਾਂ ਹੈ ਜੀ।
ਇਹ ਤੇ ਹੈ ਹੀ ਹੈ ਹੁਣ ਦਿੱਲੀ ਵਰਗੇ ਸ਼ਹਿਰ ਚ ਦੇਖੋ ਕਿੰਨਾ ਵੱਡਾ ਕੂੜੇ ਦਾ ਢੇਰ ਲੱਗਿਆ ਪਿਆ।
ਹਾਂਜੀ
ਅਗਰ ਉਹ ਕੂੜਾ ਹੁਣ ਖਤਮ ਕਰਨ ਲੱਗ ਗਏ ਤੇ ਪਤਾ ਨੀ ਕਿੰਨੇ ਸਾਲ ਲੱਗ ਜਾਣੇ ਨੇ ਉਹਨਾਂ ਨੂੰ
ਹਾਂਜੀ ਹਾਂ ਇਹੀ ਤਾਂ ਗੱਲ ਏ ਜੀ ਕਿਉਂਕਿ ਸ਼ਹਿਰਾਂ ਚ ਵੀ ਕੂੜੇ ਦੇ ਨਾ ਹਰੇਕ ਇੱਕ ਜਗ੍ਹਾ ਢੇਰ ਲੱਗਣ ਲੱਗ ਗਏ ਜੀ ਆਹ ਜਿਵੇਂ ਹੜਤਾਲਾਂ ਚੱਲ ਰਹੀਆਂ ਨੇ
ਹਾਂਜੀ
ਉਹਦੇ ਕਰਕੇ ਆ ਨੀ ਰਹੇ ਜੀ ਕੂੜੇ ਵਾਲੇ ਵੀ ਫਿਰ ਲੋਕ ਘਰੇ ਇਹ ਚੀਜ਼ ਆ ਗਲੀਆਂ ਦੇ ਬਾਹਰ ਹੀ ਸਿ ਕਰੀ ਜਾਂਦਾ ਜੀ ਖਾਲੀ ਜਗ੍ਹਾ ਦੇਖ ਕੇ ਉੱਥੇ ਸਿੱਟ ਰਹੇ ਨੇ ਉਹਦੇ ਕਾਰਨ ਮ ਮੱਖੀਆਂ ਮੱਛਰ ਬਹੁਤ ਜਿਆਦਾ ਫੈਲਿਆ ਹੋਇਆ
ਚੱਲ ਸਹੀ ਗੱਲ ਕਹਿ ਰਹੇ ਹੋ। ਮੈਂ ਹੁਣ ਸਵੇਰੇ ਆਪਣੇ ਬੇਟੇ ਨੂੰ ਸਕੂਲ ਛੱਡਣ ਜਾਂਦੀ ਆ। ਸੜਕ ਤੇ ਇੰਨਾ ਬੁਰਾ ਹਾਲ ਹੁੰਦਾ ਏ ਨਾ ਲੋਕਾਂ ਨੇ ਇੰਨਾ ਕੂੜਾ ਆਪਣੇ ਆ ਗੇਰਿਆ ਹੁੰਦਾ। ਕਿ ਉੱਥੋਂ ਨਿਕਲ ਪਾਉਣਾ ਵੀ ਮੁਸ਼ਕਿਲ ਹੁੰਦਾ ਇੱਕ ਤੇ ਉਹਨਾਂ ਦੀ ਗੰਦੀ ਸਮੈਲ
ਹਾਂਜੀ
ਜਾਂ ਕਿਸ ਗੂੜੇ ਆਲੇ ਲੱਗੇ ਹੋਏ ਨੇ ਪਰ ਫੇਰ ਵੀ ਲੋਕੀ ਆਪਣੇ ਘਰ ਦਾ ਕੂੜਾ ਬਾਰ ਸੜਕਾਂ ਤੇ ਗੇਰ ਕੇ ਜਾਂਦੇ ਨੇ।
ਹਾਂਜੀ ਹਾਂ।
ਅਗਰ ਇੱਕ ਦਿਨ ਕੂੜਾ ਚੱਕਨ ਨਾ ਆਨ ਤੇ ਆਪਣੇ ਸ਼ੈਰ ਦਾ ਬੋ ਬੁਰਾ ਹਾਲ ਹੋ ਜੇ ਅਸੀਂ ਲੰਘ ਨਾ ਸਕੀਏ। ਐੰਨੀ ਓਦੀ ਗੰਦੀ ਸਮੈਲ ਸਾਡੇ ਸਰੀਰ ਚ ਹੀ ਜਾਰੀ ਐ ਨਾ ਆਪਾਂ ਸਾਹ ਲੈਣ ਚ ਸਾਨੂੰ ਪ੍ਰੋਬਲਮ ਆਂਦੀ ਏ।
ਹਾਂਜੀ-ਹਾਂਜੀ ਹੁਣ ਏ ਐ ਕੀ ਅ ਉਨਾਂ ਦੀ ਹੜਤਾਲਾਂ ਚੱਲ ਰੀਆਂ ਨੇ ਜੀ। ਹੜਤਾਲਾਂ ਬੋਤ ਕੰਮ ਖ਼ਰਾਬ ਹੋਇਆ ਪਿਐ। ਇੱਕ ਤਾਂ ਸੀਵਰੇਜ ਦੇ ਪਾਣੀ ਬੋ ਜਾਦਾ ਫੈਲ ਰਿਆ ਗਲੀਆਂ ਚ ਹੋਇਆ ਪਿਆ ਲੰਘਣਾ ਵੀ ਔਖੈ।
ਹਾਂਜੀ।
ਉਦੇ ਕਾਰਨ ਡੇਂਗੂ ਮੱਛਰ ਇੰਨਾ ਫੈਲਿਆ ਪਿਆ ਬੱਚਿਆਂ ਚ ਬੋ ਜਾਦਾ ਪ੍ਰੋਬਲਮ ਆਰੀ ਆ ਬੁਖਾਰ ਦੀ ਇਨਫੈਕਸ਼ਨ ਦੀ।
ਹਾਂਜੀ।
ਕਿਉਂਕੀ ਕਿਉਂਕੀ ਜੇੜੇ ਹੁਣ ਪਾਣੀ ਆਲੇ ਬੋਰ ਹੋਏ ਪਏ ਨੇ ਉਨਾਂ ਚ ਪਾਣੀ ਜਾ ਰਿਐ ਓ ਫ਼ਿਰ ਪੀਂਣੇ ਆ ਉਦੇ ਨਾਲ਼ ਬਿਮਾਰੀਆਂ ਲੱਗ ਰੀਆਂ ਨੇ।
ਬਿਲਕੁਲ-ਬਿਲਕੁਲ ਸਈ ਕਹਿ ਰੇ ਓ ਜੀ ਤੁਸੀਂ।
ਹੁਣ ਡਾਕਟਰ ਕੋਲ਼ ਜਾਈਦਾ ਓ ਕੈਂਦੇ ਇਨਫੈਕਸ਼ਨ ਹੋਈ ਪਈ ਏ ਹੁਣ ਇਨਫੈਕ ਸ਼ਨ ਕਾਦੇ ਕਰਕੇ ਆ ਏਦੇ ਕਰਕੇ ਐ ਜੀ ਜੇੜੀ ਗੰਦਗੀ ਫੈਲੀ ਹੋਈ ਐ
ਬਿਲਕੁਲ-ਬਿਲਕੁਲ ਸਈ ਗੱਲ ਆ।
ਹੂੰ। ਬਸ ਹੁਣ ਫਸਲਾਂ ਚ ਵੀ ਜਿਵੇਂ ਅ ਦਵਾਈਆਂ ਵਰਤਣ ਲੱਗ ਗੇ ਕੀਟਨਾਸ਼ਕ ਦਵਾਈਆਂ, ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਲੱਗ ਗਏ ਨੇ।
ਹਾਂਜੀ-ਹਾਂਜੀ। ਉਸ ਤੋਂ ਬਗ ਹਾਂਜੀ ਉਸ ਤੋਂ ਵਗੈਰ ਫ਼ਸਲ ਈ ਨੀ ਪੱਕੀ ਦੀ। ਔਰਗੈਨਿਕ ਸਬਜੀ ਈ ਨੀ ਇਸ ਸਬਜ਼ੀ ਈ ਨੀ ਐ ਹੁਣ ਤੁਸੀਂ ਦਵਾਈਆਂ ਤੋਂ ਹੀ ਹਰ ਫ਼ਲ ਫਰੂ ਓ ਕੀ ਕੈਂਦੇ ਨੇ ਸਬਜ਼ੀਆਂ ਨੇ ਹਰ ਇੱਕ ਚੀਜ਼ ਦਵਾਈਆਂ ਨਾਲ਼ ਬਣੀਆਂ ਪੱਕੀਆਂ ਹੋਈਐ।
ਹਾਂਜੀ। ਓਹੀ ਤਾਂ ਗੱਲ ਐ ਜੀ ਹੁਣ ਕੀ ਕਰੇਂ ਬੰਦਾ ਹੁਣ ਜਿਨ੍ਹਾਂ ਨੂੰ ਆ ਹੈਗੀ ਆ ਜੀ ਅਸਥਮੇ ਦੀ ਪ੍ਰੋਬਲਮ ਐ ਹਾਰਟ ਅਟੈਕ ਹੋ ਰੇ ਨੇ ਕਈਆਂ ਨੂੰ ਆ ਸਕੀਨ ਦੀ ਪ੍ਰੋਬਲਮ, ਚਮੜੀ ਦੇ ਰੋਗ ਹੋ ਰੇ ਨੇ
ਹਾਂਜੀ।
ਇਦੇ ਕਰਕੇ ਈ ਐ ਨਾ ਕਿਉਂਕੀ ਹੁਣ ਜੇੜਾ ਧੂੰਆਂ ਜਾ ਫੈਲਦੈ ਪਰਾਲੀਆਂ ਦਾ ਵੀ ਏਦੇ ਕਰਕੇ ਵੀ ਬੜੀ ਦਿੱਕਤ ਆਂਦੀ ਐ। ਸੜਕਾਂ ਤੇ ਅੱ ਤੁਸੀਂ ਮੋਟਰਸਾਈਕਲ ਵਗੈਰਾ ਤਾਂ ਲੈ ਕੇ ਜਾ ਈ ਨੀ ਸਕਦੇ।
ਨਈ ਜੀ ਨਈ ਏ ਤੇ ਹੈ ਈ ਐ।
ਅੱਖਾਂ ਚ ਧੂੰਆਂ ਪੈਂਦਾ ਐ ਉਹਦੇ ਨਾਲ਼ ਐਕਸੀਡੈਂਟ ਬੜੇ ਹੋ ਰਹੇ ਨੇ।
ਹਾਂਜੀ ਹਾਂਜੀ ਇਹ ਤੇ ਹੈ ਈ ਹੈ।
ਸਰਕਾਰ ਤਾਂ ਦੇਖੋਂ ਬਹੁਤ ਕਦਮ ਚੁੱਕ ਰਹੀ ਐ ਪਰ ਨਹੀਂ ਸਮਝਦੇ ਹੈਗੇ
ਨਾ ਜੀ ਨਾ ਲੋਕੀਂ ਨੀ ਸਮਝਦੇ ਹੁਣ ਪਿੱਛੇ ਪੋਲੋਥੀਨ ਤੇ ਬੈਨ ਹੋ ਗਿਆ ਸੀ
ਹੂਮ
ਥੋੜ੍ਹੇ ਟੈਮ ਬੈਨ ਹੋਇਆਂ ਫ਼ੇਰ ਦੁਬਾਰਾ ਪੋਲੋਥੀਨ ਆਣਨੇ ਲੱਗ ਆਣ ਲੱਗ ਗੇ ਹੁਣ ਓ ਕਈ ਦੇਖਿਆਂ ਕੂੜੇ ਕਰਕਟ ਚੋਂ ਗਾਵਾਂ ਮੂੰਹ ਮਾਰਦੀਆਂ ਨੇ ਉਹ ਪੋਲੋਥੀਨ ਉਹਨਾਂ ਦੇ ਮੂੰਹ ਚ ਜਾਂਦੇ ਨੇ ਆਪਾਂ ਹੁਣ ਕੀ ਕਹਿੰਦੇ ਨੇ ਪੋਲੋਥੀਨ ਨੂੰ ਅੱਗ ਲਗਾਨੇ ਆ ਤੇ ਉਹਦੇ ਚ ਦੇਖ ਦੇਖਿਆਂ ਤੁਸੀਂ ਕਿੰਨਾ ਗੰਦਾ ਧੂੰਆਂ ਨਿਕਲਦਾ
ਹਾਂ ਆਆ। ਉਹੀ ਤਾਂ ਹੁਣ ਬਾਰਿਸ਼ ਦਾ ਮੌਸਮ ਐ ਉਹ ਸੜਕਾਂ ਤੇ ਜਿਹੜਾ ਕੂੜਾ ਪਿਆ ਉਹ ਜਦੋਂ ਬਾਰਿਸ਼ ਹੁੰਦੀ ਆ ਉਹ ਸਾਰਾ ਫੈਲ ਜਾਂਦਾ।
ਫੈਲ ਜਾਂਦਾ ਬਿਲਕੁਲ ਜੀ ਬਿਲਕੁਲ।
ਹੁਣ ਇਹ ਵੀ ਇੱਕ ਤਰ੍ਹਾਂ ਦਾ ਪੋਲਿਊਸ਼ਨ ਈ ਐ ਹੁਣ ਆਪਾਂ ਇਹ ਤਾਂ ਕਹਿ ਸਕਦੇ ਹਾਂ ਸਿਰਫ਼ ਗੱਡੀਆਂ ਦਾ ਜਾਂ ਓ ਐ ਇਹ ਵੀ ਪੋਲਿਊਸ਼ਨ ਈ ਐ ਜੀ
ਹਾਂਜੀ ਹਾਂਜੀ ਹੁਣ ਸਰਕਾਰ ਨੇ ਪਟਾਕਿਆਂ ਤੇ ਏ ਪਿੱਛੇ ਮਨਾਂ ਕੀਤਾ ਸੀ ਵੀ ਪਟਾਕੇ ਨਹੀਂ ਚਲਾਣੇ ਹੁਣ ਆਪਾਂ ਇੱਕ ਅਸਤਬਾਜ਼ੀ ਚਲਾਨੇ ਆ ਉਹਦੇ ਚੋਂ ਕਿੰਨਾ ਧੂੰਆਂ ਨਿਕਲਦਾ
ਹਾਂਜੀ
ਕਈ ਵਾਰ ਸਾਨੂੰ ਅਸਤਬਾਜ਼ੀ ਚਲਾਦੇ ਚਲਾਦੇ ਸਾਨੂੰ ਸਾਹ ਲੈਣ ਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਏ।
ਹਾਂਜੀ ਹਾਂ ਹੁਣ ਆਪਾਂ ਪਹਾੜੀ ਇਲਾਕੇ ਚ ਜਾਂਦੇ ਹਾਂ ਉੱਧਰ ਦੇਖ ਖੋ ਉਹ ਕਿੰਨਾ ਵਧੀਆ ਹੁੰਦਾ ਹੈ ਵਾਤਾਵਰਨ
ਬਿਲਕੁਲ ਜੀ।
ਹੁਣ ਉੱਧਰ ਕਿੰਨੀ ਹਰਿਆਲੀ ਐ ਰੁੱਖ ਕਿੰਨੇ ਲੱਗੇ ਹੋਏ ਨੇ
ਹਾਂ ਬਿਲਕੁਲ ਜੀ ਬਿਲਕੁਲ।
ਹੁਣ ਜਿਆਦਾਤਰ ਫਲ ਫਰੂਟ ਉੱਧਰੋਂ ਈ ਆ ਰਹੇ ਨੇ।
ਹਾਂਜੀ
ਪਰ ਸਾਡੇ ਵਰਗਿਆਂ ਨੇ ਉੱਧਰ ਜਾ ਕੇ ਜਿਹੜੇ ਜਾਂਦੇ ਨੇ ਘੁੰਮਣ ਫਿਰਨ ਉੱਧਰ ਜਾ ਕੇ ਵੀ ਗੰਦਗੀ
ਗੰਦਗੀ ਪਾਣੀ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਓ।
ਹੁਣ ਉਹਨਾਂ ਨੇ ਕਹੀ ਕਿ ਥੋੜੀ ਥੋੜੀ ਜਗ੍ਹਾ ਤੇ ਨਾ ਡਸਟਬਿਨ ਰੱਖੇ ਹੋਏ ਨੇ
ਹਾਂਜੀ
ਉਹਦੇ ਚ ਨੀ ਪਾਉਂਦੇ ਹੈਗੇ ਤੇ ਸੜਕ ਤੇ ਸੁੜ ਦਿੰਦੇ ਨੇ
ਬਿਲਕੁਲ ਬਿਲਕੁਲ ਜਿਹੜੀਆਂ ਉੱਥੇ ਨਦੀਆਂ ਦਰਿਆਵਾਂ ਬਹਿ ਰਹੀਆਂ ਨਦੀਆਂ ਬਹਿ ਰਹੀਆਂ ਉਹਨਾਂ ਚ ਸੱਟਦੇ ਨੇ ਪਲਾਸਟਿਕ ਦੀਆਂ ਬੋਤਲਾਂ।
ਹਾਂਜੀ ਕਿੰਨੀ ਗ਼ਲਤ ਚੀਜ਼ ਐ ਹਜੇ ਸਰਕਾਰ ਨੇ ਲਿਖ ਕੇ ਵੀ ਲਗਾਇਆ ਹੋਇਆ ਕਿ ਜੇ ਤੁਸੀਂ ਥੇ ਗੰਦਗੀ ਫੈਲਾਉਂਗੇ ਤੁਹਾਨੂੰ ਇੰਨਾ ਜੁਰਮਾਨਾ ਐ।
ਹਾਂਜੀ
ਪਰ ਫੇਰ ਵੀ ਲੋਕ ਕੀ ਕਰਦੇ ਨੇ ਚੁਪਦੇ ਚੁਪਾਦੇ ਸਿੱਟ ਈ ਦਿੰਦੇ ਨੇ।
ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਓ ਤੁਸੀਂ।
ਹੁਣ ਅਸੀਂ ਆਪਣੇ ਦੇਸ਼ ਨੂੰ ਉਹਨੂੰ ਹੀ ਸਾਫ਼ ਰੱਖਾਂਗੇ। ਤੇ ਫੇਰ ਜਦੋਂ ਬਾਹਰਲੀ ਕੰਟਰੀਆਂ ਵਿੱਚੋਂ ਜਿਹੜੇ ਆਉਂਦੇ ਨੇ ਤੇ ਉਹ ਦੇਖ ਸਕਦੇ ਨੇ ਕਿ ਇੱਧਰ ਕਿੰਨਾ ਗਾਂਦ ਐ।
ਬਿਲਕੁਲ ਜੀ ਬਿਲਕੁਲ।
ਫਿਰ ਹੁਣ ਕੀ ਏਮੇ ਇਮੇਜ ਰੇਹ ਗਈ ਉਹਨਾਂ ਦੇ ਸਾਹਮਣੇ ਸਾਡੇ ਦੇਸ਼ ਦੀ ਵੀ। ਹੁਣ ਉਹ ਆਂਦੇ ਨੇ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ ਨੇ, ਕੋਈ ਉਹ ਤੇ ਨੀ ਐ ਜੀ ਇਮੇਜ ਗ਼ਲਤ ਅਸਰ ਪੈ ਰੇਹਾ।
ਹਾਂਜੀ-ਹਾਂਜੀ।
ਹਮ। ਹੁਣ ਬਾਹਰਲੇ ਸ਼ੇਹਰਾਂ ਚ ਜਾਈਦਾ ਉੱਧਰ ਦੇਖੋ ਕਿੰਨੀ ਸਖਤਾਈ ਐ।
ਬਿਲਕੁਲ ਜੀ ਬਿਲਕੁਲ।
ਬੋਹਤ ਸਾਫ਼ ਸੁਥਰਾ ਉਦੇਦਾ ਮਹੌਲ ਬੋਹਤ ਵਧੀਆ ਐ, ਤਾਂ ਹੀ ਲੋਕ ਉੱਧਰ ਨੂੰ ਜਾਂਦੇ ਨੇ ਜੀ।
ਜਾਂਦੇ ਨੇ ਉੱਥੇ ਤੇ ਦੇਖੋ ਤੁਸੀਂ ਡੋਗੀ ਵੀ ਪੋਟੀ ਕਰਦਾ ਐ ਨਾ ਤੇ ਉਹ ਅਪਣਾ ਪੋਲੋਥੀਨ ਨਾਲ ਰੱਖਦੇ ਐ।
ਹਾਨ
ਉਹ ਚੱਕ ਕੇ ਅਪਣੇ ਪੋਲੋਥੀਨ ਚ ਪਾ ਲੈਂਦੇ ਐ।
ਹਾਂਜੀ-ਹਾਂਜੀ, ਹਮ।
ਸੜਕਾਂ ਗੰਦੀਆਂ ਨਾ ਹੋਣ, ਅਪ ਅਪਣੇ ਐਥੇ ਦੇਖ ਲਓ ਲੋਕੀ ਸਪੈਸ਼ਲ ਡੋਗੀ ਨੂੰ ਪੋਟੀ ਕਰਾਣ ਵਾਸਤੇ ਕ ਜਿਨਾਂ ਨੇ ਅਪਣੇ ਕਾਰ ਰੱਖੇ ਹੋਏ ਨੇ ਪਾਲਤੂ।
ਹਮ।
ਉਹ ਸਪੈਸ਼ਲ ਅਹ ਸੜਕਾਂ ਤੇ ਜਾਂਦੇ ਨੇ।
ਹਾਂਜੀ-ਹਾਂਜੀ। ਹੁਣ ਤੁਸੀਂ ਆਈ ਦੇਖ ਲੋ ਸੜਕਾਂ ਤੇ ਅਪਣੇ ਏਥੇ ਕਿੰਨੇ ਅਵਾਰਾ ਪਸ਼ੂ ਤੁਕੇ ਰਰੇ ਨੇ ਹੁਣ ਬਾਹਰ ਨੀ ਹੈਗੀਆਂ ਏਹ ਚੀਜ਼ਾਂ।
ਨਾ-ਨਾ ਜੀ ਨਾ ਬਿਲ
ਜੇ ਹੁਣ ਸਰਕਾਰ ਕਦਮ ਸਰਕਾਰ ਨੇ ਚੁੱਕੇਆ ਐ ਤੇ ਲੋਕ ਸਰਕਾਰ ਦੇ ਖਿਲਾਫ ਹੀ ਹੋ ਰਏ ਨੇ।
ਖਿਲਾਫ਼ ਹੋ ਰਏ ਨੇ, ਬਿਲਕੁਲ ਸਈ ਕੇਹ ਰਏ ਹੋ ਹੁਣ ਏਹ ਤੇ ਸਾਅਸ ਸ ਸਰਕਾਰ ਤਾਂ ਬੋਹਤ ਫਾਏਦਾ ਚ ਸੋਚਦੀ ਐ ਸਾਡੇ ਬਾਰੇ ਪਰ ਲੋਕੀ ਨਈ ਸਮਝਦੇ।
ਹਾਂਜੀ।
ਜਿਹਦੇ ਫਿਰ ਸਾਨੂੰ ਨਤੀਜੇ ਸਾਨੂੰ ਭੁਗਤਣੇ ਪੈਂਦੇ ਏ।
ਹਾਂਜੀ-ਹਾਂਜੀ।
ਆਹੋ ਅਜੇ ਤੇ ਚਲੋ ਫੇਰ ਵੀ ਪ੍ਰਦੂਸ਼ਣ ਥੋੜ੍ਹਾ ਜੇਹਾ ਅ ਐਨਾ ਘੱਟ ਜਾਏਦਾ ਨਈ ਐ ਘੱਟ ਥੋੜਾ ਜਾ ਆਣ ਵਾਲੇ ਟੈਮ ਚ ਤੇ ਬੱਚੇਆਂ ਨੂੰ ਬੋਹਤ ਦਿੱਕਤ ਹੋ ਜੇਗੀ।
ਹਾਂਜੀ-ਹਾਂਜੀ।
ਸਾਹ ਲੈਣ ਚ ਬੋਹੋਤ ਜਾਅਦਾ ਪ੍ਰੋਬਲਮ ਆਣ ਵਾਲੀ ਏ।
ਹਾਂਜੀ ਹਾਂ ਏਹ ਤਾਂ ਹੈ ਈ ਹੈ ਜੀ ਹਨ ਮੈਨੂੰ ਨਾ ਅ ਬਾਹਰ ਬੁਲਾ ਰੇਹਾ ਕੋਈ ਆਏਆ। ਜੀ ਮੈਂ ਫਿਰ ਤੁਆਨੂੰ ਕੌਲ ਕਰਦੀ ਆਂ, ਠੀਕ ਐ ਜੀ, ਸਤਿ ਸ਼੍ਰੀ ਅਕਾਲ ਜੀ।